ਹੈਲੋ, ਹਾਂਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਨੇ।
ਵਧੀਆ ਜੀ, ਤੁਸੀਂ ਸੁਣਾਓ।
ਹੋਰ, ਅੱਜ ਕਿਵੇਂ ਯਾਦ ਕਰ ਲਿਆ।
ਅਸੀਂ ਤੇ ਯਾਦ ਕਰਦੇ ਰਹਿੰਦੇ ਹਾਂ, ਬਸ ਟਾਈਮ ਨੀ ਮਿਲਦਾ ਫੋਨ -
ਹਾਂ, ਉਹ ਤੇ ਹੈ ਹੀ ਆ। ਫੇਰ ਹੋਰ ਕੀ ਕਰਦੇ ਪਏ ਸੀ।
ਬਸ, ਅਸੀਂ ਕੁਛ ਨੀ।
ਘਰ ਸ਼ਭ ਠੀਕ।
ਹਾਂਜੀ ਸਭ ਠੀਕ।
ਹੂੰ। ਹੋਰ, ਪੜਾਈ ਕਿਵੇੈਂ ਚਲਦੀ ਪਈ ਹੈ।
ਪੜਾਈ -ਵੜਾਈ ਸਭ ਚੱਲਦੀ।
ਹੂੰ, ਟਿਊਸ਼ਨ- ਜਾ ਰਹੇ ਹੋਣ।
ਨਹੀਂ ਟਿਊਸ਼ਨ ਤਾਂ ਉ ਦਿਨ ਛੁੱਟੀਆਂ ਹੀ ਪੈਂਦੀਆਂ।
ਅੱਛਾ- ਅੱਛਾ ਹਾਂ ਗਰਮੀ ਵੀ ਤੇ ਇੰਨੀ ਹੋਈ ਪਈ ਹੈ।
ਹਾਂ।
ਆਹ ਸਾਰਾ ਦਿਨ ਕਿੱਥੇ ਨਿਕਲ ਜਾਂਦਾ ਪਤਾ ਹੀ ਨਹੀਂ ਲੱਗਦਾ ਹੁਣ।
ਹੋਰ ਕੀ।
ਹੀ ਬੈਠੇ ਰਹਿਨੇ ਆ ਅਸੀਂ ਤੇ ਸਾਰਾ ਦਿਨ।
ਹੂੰ, ਫੇਰ ਇੱਥੇ ਵੀ ਇਹੀ ਚੱਲ ਰਿਹਾ।
ਹਾਂ ਤੁਹਾਡੀ ਆਵਾਜ਼ ਥੋੜੀ ਘੱਟ ਆ ਰਹੀ ਹੈ।
ਮੈਂ ਕਹਿ ਰਿਹਾ ਇੱਥੇ ਵੀ ਇਹੀ ਚੱਲ ਰਿਹਾ ਬਸ ਸਾਰਾ।
ਹਾਂ, ਉਹੀ। ਹੋਰ, ਰੋਟੀ ਖਾ ਲਈ। ਹੁਣ ਤ ਸ਼ਾਮ ਦਾ ਹੀ ਟਾਈਮ ਹੋ ਰਿਹਾ।
ਹਾਂ- ਹਾਂ, ਹੁਣ ਤੇ। ਸਨੈਕਸ ਦਾ ਟਾਈਮ ਹੋ ਗਿਆ ਸ਼ਾਮ ਦਾ।
ਟਾਈਮ ਹੇ ਤੇ। ਹਾਂ ਹੋਰ ਸੁਣਾਓ
ਬਸ ਅੱਜ ਤੁਹਾਨੂੰ ਪਤਾ ਹੀ ਹੋਏਗਾ ਬਰਡੇ ਸੀ
ਹਾਂ ਬਰਡੇ ਸੀਗਾ ਅੱਜ
ਫੇਰ ਅਸੀਂ ਤੇ ਘਰ ਹੀ ਕਰ ਲਿਆ ਸੈਲੀ ਟ ਅਸੀਂ ਘਰ ਹੀ ਕਰਾਂਗੇ ਸ਼ਾਮੀ ਹਾਂ ਹਜ ਤੇ ਕੀਤਾ ਨੀ ਸ਼ਾਮੀ ਕਰਾਂਗੇ ਥੋੜ੍ਹੀ ਦੇਰ
ਅੱਛਾ ਅੱਛਾ ਹਾਂ ਚਲੋ ਵਧਾਈ ਐਂ
ਹੂੰ ਕੇਕ ਵਗੈਰਾ ਵੀ ਘਰ ਹੀ ਬਣਾਇਆ ਵਿਚਾਰੋਂ ਬੋਂ
ਅੱਛਾ ਕੇਕ ਵਗੈਰਾ ਕੀ
ਕੇਕ ਵੀ ਘਰ ਹੀ ਬਣਾ ਲਿਆ ਬਜ਼ਾਰੋਂ ਨੀ ਲੈਣ
ਅੱਛਾ ਕੇ ਘਰ ਹੀ ਬਣਾ ਲਿਆ ਏ
ਹਾਂ ਚੋਕਲੇਟ ਕੇਕ ਬਣਾ ਲਿਆ ਘਰ
ਅੱਛਾ ਕਿਵੇਂ ਬਣਾਇਆ ਕੇਕ ਕਿਵੇਂ ਬਣਾਇਆ ਤੁਸੀਂ
ਇੱਛੇ ਤੇ ਇਹਦੀ ਤੇ ਮੈਂ ਕੀ ਕਹਿੰਦੇ ਨੇ ਰੈਸਪੀ ਹੈਗੀ ਹੈ ਇਹਦੀ ਪੂਰੀ।
ਕੇਕ ਤੇ ਮੈਂ ਵੀ ਨੀ ਬਣਾਇਆ ਕਦੀ ਘਰ ਮਤਲਬ ਵੈਸੇ ਕਦੇ ਕ ਵਾਰ ਉਹ ਕੱਪ ਕੇਕਸ ਬਣਾਏ ਨੇ ਤੁਸੀਂ ਪੂਰਾ ਕੇਕ ਹੀ ਬਣਾ ਲਿਆ। ਪਰ। ਹਾਂ ਤੁਹਾਨੂੰ ਕੁਕਿੰਗ ਦਾ ਵੀ ਸ਼ੌਕ ਹੈਗਾ ਨਾ ਵੈਸੇ। ਹਾਂ ਕਿਵੇਂ ਬਣਾਇਆ?
ਇੱ ਤਾਂ ਪਹਿਲੇ ਤਾਂ ਉਹ ਕੀ ਕਹਿੰਦੇ ਨੇ ਫਲੋਰ ਡਾਲਿਆ।
ਹਾਂਜੀ ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਪਈਏ।
ਮੈ ਚ ਫਲੋਰ ਡਾਲਆ ਇੱਕ ਕਪ ਇੱਕ ਕਪ ਡਾਲਿਆ ਮੈਂ।
ਅੱਛਾ।
ਹੋਔਰ ਚੀਨੀ ਡਾਲ ਲਈ
ਅੱਛਾ। ਚੀਨੀ ਅ ਬੁਰਾਖੰਡ ਜਾਂ ਫੇਰ ਪਾਡਰ ਵਾਲਾ
ਅ। ਤੁਸੀਂ ਬੁਰਾਖੰਡ ਪਾਲੋ।
ਅੱਛਾ ਅੱਛਾ।
ਹਾਂਜੀ। ਤੇ ਨਾਲੇ ਕੋਕੋ ਪਾਊਡਰ ਪਾ ਲਿਆ। ਆਪਣੇ ਹਿਸਾਬ ਦੇ ਮਤਲਬ ਮਤਲਬ ਜਿੰਨਾ ਪਾਾਨ ਬੇਕਿੰਗ ਪਾਊਡਰ ਬੇਕਿੰਗ ਸੋਡਾ ਹੈ। ਸਾਰਾ ਇੱਕ ਇੱਕ ਚਮਚ ਅਤੇ ਨਮਕ ਡਾਲ ਲਿਆ ਥੋੜਾ ਜਿਹਾ
ਉਹ ਬੇਕਿੰਗ ਪਾਊਡਰ ਕਿੰਨਾ ਪਾਣਾ
ਬੇਕਿੰਗ ਪਾਊਡਰ ਤੁਸੀਂ ਡੇਢ ਚਮਚ ਪਾ ਲਓ।
ਅੱਛਾ ਅੱਛਾ।
ਅਤੇ ਨਮਕ ਨਮਕ। ਪਾ ਲੋ ਆਪਣੇ ਹਿਸਾਬ ਨਾਲ।
ਅੱਛਾ ਨਮਕ ਕਿਸ ਹਿਸਾਬ ਨਾਲ ਪਏਗਾ।
ਚਮਚ ਪਏਗਾ ਬਸ।
ਅੱਛਾ।
ਹਾਂ ਇੱਕ ਕੇਕ ਵਾਸਤੇ ਨੋਰਮਲ ਸਾਈਜ਼ ਹੁੰਦਾ। ਚਮਚ ਪੈ ਦਿੰਦਾ ਉਹ ਤੇ ਦੋ ਐਗ ਪਏ ਚ ਵੱਡੇ ਵੱਡੇ
ਬਨਾ
ਐਗ ਅੰਡੇ ਹਾਂਜੀ
ਹਾਂਜੀ
ਅਂਡੇ ਹਂਡਜੀ ਦੋ ਅੰਡੇ
ਅੱਛਾ
ਤੇ ਇੱਕ ਮਿਲਕ ਡ ਲਿਆ
ਅੱਛਾ
ਵੈਜੀਟੇਬਲ ਓਲ ਡਾਲ ਲਿਆੱ ਅਧਾੱ ਚਮਚ
ਅੱਛਾ
ਅਤੇ ਵਨੀਲਾ ਐਕਸਟ੍ਰੈਕਟ ਪਾ ਲਿਆ ਦੋ ਚਮਚ
ਅੱਛਾ ਅੱਛਾ
ਅਤੇ ਇੱਕ ਨਾ ਲਾਸਟ 'ਚ ਸਭ ਤੋਂ ਲਾਸਟ ਰਨ ਹੈ ਹੋਰਟ ਵੋਟਰ ਇੱਕ ਕ‌ੱਪ ਪੂਰਾ ਜਾਂ ਫਿਰ ਹੋਟ ਵਾਟਰ ਨਹੀਂ ਡਾਲਣਾ ਹੋਟ ਵਾਟਰ ਡਾਲਣਾ ਜਾਂ ਹੋਟ ਵਾਟਰ ਰਹਿ ਦੋ ਜਾਂ ਫਿਰ ਫਿਰ ਹੋਟ ਕੌਫੀ ਡਾਲ ਲ ਲੋ ਕੁਛ ਵੀ ਡਾਲ ਲੋ ਦੋ ਚੋਂ
ਅੱਛਾ
ਪਿੰਨ ਅੱਛੀ ਤਰ੍ਹਾਂ ਮਿਕਸ ਕਰ ਲਿਆ ਮੈਰੀਨੇਟ ਕਰਕੇ ਰੱਖ ਤਾਂ ਥੋੜ੍ਹੀ ਦੇਰ ਇਹਨੂੰ ਪਹਿਲੇ ਤੇ ਇੱਕ ਦੋ ਘੰਟੇ ਫਰਿੱਜ ਚ ਰੱਖਤਾ ਇਹਨੂੰ ਮੈਰੀਨੇਟ ਫਰਿੱਜ ਚ ਨਹੀਂ ਰੱਖਣਾ ਫਿਰ ਉਹ ਜੰਮ ਜਾਏਗਾ ਸਾਰਾ
ਹਾਂ
ਇਹਨੂੰ ਰੱਖਣਾ ਤੁਸੀਂ ਫਿਰ ਉੇ ਓਵਨ ਚ ਰੱਖ ਦੇਣਾ ਜਾਂ ਫਿਰ ਏਅਰ ਫ੍ਰੈਸ਼
ਕਿੰਨੇ ਟੈਂਪਰੇਚਰ ਤੇ ਰੱਖਾ
ਵਨ ਸੈਵਨਟੀ ਫਾਈਵ ਡਿਗਰੀ 'ਤੇ
ਅੱਛਾ ਅੱਛਾ ਅੱਛਾ
ਹਾਂ ਤੇ ਲਾਰਜ ਕੋਈ ਬ ਬੋਲ ਲਿਆਓ ਉਹਦੇ ਚ ਰੱਖ ਦਿਉ ਬਸ ਤੀਹ ਤੋਂ ਪੈਂਤੀ ਮਿੰਟ ਬੇਕ ਕਰਨਾ ਇਹਨੂੰ
ਅੱਛਾ
ਚੈੱਕ ਕਰਨ ਵਾਸਤੇ ਨਾ ਇੱਕ ਟੂਥਪਿਕ ਰੱਖ ਲ ਨਾ ਟੂਥਪਿਕ ਡਾਲ ਕੇ ਦੇਖ ਲਣਾ ਅੰਦਰ
ਅੱਛਾ ਹਾਂ ਤੇ ਲਾਸਟ ਵਿਚ ਟੂਥਪਿਕ ਨਾਲ ਚੈਕ ਹੁੰਦਾ
ਹਾਂ
ਕੋਈ ਵੀ ਚੀਜ਼ ਬਣਾਦੇਸੀਂ ਜਿਵੇਂ ਢੋਕਲਾ ਵਗੈਰਾ ਵੀ ਬਣਾਦੇ ਹ
ਹਾਂ ਤੇ ਫਿਰ ਹਾਂ ਤੇ ਇੰਝ ਹੋਏਗਾ ਫੇਰ ਇਹਨੂੰ ਰੱਖਦੋ ਫਰੀਜ਼ਰ ਚ ਆਪਣਾ ਇੱਕ ਦੋ। ਘੰਟੇ ਵਾਤੇ ਇੱਕ ਘੰਟੇ ਵਤੇ
ਉਪਰੋਂ ਸਜਾਵਟ ਕਿਵੇਂ ਕੀਤੀ ਉਹਦੇ
ਸਜਾਵਟ ਤੇ ਕੁਛ ਵੀ ਕਰਲੋ। ਬਸ ਕੁਛ ਵੀ ਡਾਲਲੋ ਤੇ ਤੁਹਾਡੇ ਹਿਸਾਬ ਨਾਲ ਲ
ਹਾਂਜੀ।
ਉੱਤੇ ਕੁਛ ਵੀ ਡਾਲ ਲੋੋ ਉਪਰ ਉਹਦਾ ਕੁਛ
ਹਾਂ ਤੇ ਚੋਕਲੇਟ ਦਾ ਚੋਕਲੇਟ ਨੂੰ ਮੈਲਟ ਕਰਕੇ ਬਟਰ ਵਿੱਚ
ਹਾਂ ਹਾਂਜੀਜੀ।
ਹਮ ਵਧੀਆ ਬਣ
ਚੋਕਲੇਟ ਸਟਿਕਸ ਲੈ ਕਿਟ ਨਹੀਂ ਮੈਂ ਤੇ ਬਣਾ।
ਅੱਛਾ ਅੱਛਾ। ਮੈਂ ਨੀ ਬਣਾਇਆ ਕਦੀ ਬਸ ਮੈਂ ਕੱਪ ਕੇਕ ਬਣਾਉਂਦੀ ਰਹਿੰਦੀ ਹ ਉਹ ਤੇ ਇੱਕ ਮਿੰਟ ਚ ਬਣ ਜਾਂਦਾ।
ਕੱਪ ਕੇਕ ਆਂਦਾ ਤੁਹਾਨੂੰ? ਰੈਸਪੀ ਯਾਦ ਏ
ਹਾਂ ਕੱਪ ਕੇਕ ਚ ਤਾਂ ਕੁਛ ਵੀ ਨੀ ਕਰਨਾ ਹੁੰਦਾ ਮੈਦਾ ਪਾਣਾ ਹੁੰਦਾ ਇੱਕ ਇੱਕ ਚਮਚ ਪਾਉਣਾ ਸਭ ਕੁਛ। ਮੈਦਾ। ਦੁੱਧ। ਖੰਡ, ਬੇਕਿੰਗ ਪਾਊਡਰ ਬੇਕਿੰਗ ਸੋਡਾ ਕੋਕੋ ਪਾਊਡਰ ਬਸ।
ਬਸ।
ਨੂੰ ਹਾਂ ਬੀਟ ਕਰ ਲੈਣਾ ਉਹਨੂੰ ਫੇਰ ਉਹਨੂੰ ਓਵਨ ਚ ਰੱਖ ਦੋ ਇੱਕ ਮਿੰਟ ਪੇਟ ਫੁੱਲ ਜਾਂਦਾ।
ਅੱਛਾ।
ਫੇਰ ਮੈਂ ਉੱਪਰ ਹਰਸ਼ੀਜ਼ ਵਗੈਰਾ ਪਾ ਲੈਂਦੀ ਹਾਂ।
ਹਾਂ ਇਹਦੇ ਤੇ ਵੀ ਹਰਸ਼ੀਜ਼ ਡਾਲਿਆ ਸੀ।
ਹੂੰ। ਵਧੀਆ ਬਣ ਜਾਂਦਾ ਹੈਗਾ, ਹੋਰ ਕੀ ਪਲਨਿੰਗਜ਼ ਨੇ ਅੱਜ ਫੇਰ
ਅੱਜ ਬਸ ਬਜ਼ਾਰੋਂ ਸਮਾਨ ਸਮੂਨ ਲੈ ਆਵਾਂਗੇ ਖਾਣ-ਪੀਣ ਦਾ ਗਿਫਟ ਗਿਫਟ ਤਾਂ ਅੱਜ -ਕੱਲ੍ਹ ਗਿਫਟ ਕੁਰ ਹੀ ਹੁੰਦਾ ਅੱਜ- ਕੱਲ ਵੈਸੇ।
ਹਾਂ।
ਪਰ ਮੈਂ ਇਹਨੂੰ ਇੱਕ ਕਵਰ ਲੈ ਕੇ ਦੇ ਦਿੱਤਾ ਫੋਨ ਦਾ
ਹਾਂਜੀ।
ਇੱਕ ਕਵਰ ਲੈ ਕੇ ਦੇ ਦਿੱਤਾ ਇਹਨੂੰ। ਫੋਨ ਦਾ ਹਾਂ।
ਅੱਛਾ, ਫੋਨ ਦਾ ਕਵਰ। ਬਰਡੇ ਗਿਫਟ ਲਈ।
ਹ-ਹ-ਹ
ਅੱਛਿਆ।
ਕੰਮ ਵੀ ਆਏ ਫਿਰ।
ਹਾਂ ਇਹ ਵੀ ਆ। ਉਹ ਹੀ ਯੂਜਫੁਲ ਚੀਜ਼ ਦੇਣੀ ਚਾਹੀਦੀ ਆ। ਬੱਚਿਆਂ ਨੂੰ ਤਾਂ ਹੋਰ ਕਿੱਥੇ ਬਾਹਰ ਨਹੀਂ ਜਾ ਰਹੇ।
ਬਾਹਰ ਜਾਣ ਦਾ ਪਲੈਨ ਸੀ, ਬਟ ਅੱਜ ਗਰਮੀ ਏਨੀਂ ਹੈਗੀ ਏ ਮਨ ਹੀ ਨਹੀਂ ਆ ਫੇਰ।
ਗਰਮੀ ਤਾਂ ਬਹੁਤ ਹੈ। ਤਿਆਰ ਹੋਣੇ ਚ ਵੀ ਬਹੁਤ ਗਰਮੀ ਲੱਗਦੀ ਮੇਨ ਨਾ ਤਿਆਰ ਹੋਣਾ ਲੱਗਦਾ।
ਹਾਂ ਉਹੀ ਹੈਗਾ ਮੁਸ਼ਕਿਲ ਹੀ
ਤੇ ਯਾਰ ਹੁੰਦੇ ਬਹੁਤ ਗਰਮੀ ਲੱਗਦੀ ਹੈ, ਬਾਕੀ ਤੇ ਏ ਸੀ ਚੀ ਜਾਣਾ, ਏ ਸੀ ਵਿਚ ਹੀ ਬਹਿਣਾ ਹੈ।
ਹਾਂ।
ਬਸ ਤਿਆਰ ਹੋਣ ਦੀ ਦਿੱਕਤ ਰਹਿੰਦੀ ਐ।
ਹੋਰ ਕੀ ਪਹਿਲੇ ਡਿਸਾਈਡ ਕਰੋ ਪਾਣਾ ਕੀ ਏ? ਉਹਦੇ ਚ ਹੀ ਇਨ੍ਹਾਂ ਟਾਈਮ ਲੱਗ ਜਾਂਦਾ।
ਤੁਹਾਡੀ ਆਵਾਜ਼ ਨਹੀਂ ਆ ਰਹੀ।
ਕਹਿ ਰਹੇ ਪਹਿਲੇ ਡਿਸਾਈਡ ਕਰਨਾ ਪੈਂਦਾ, ਕਿ ਕੀ ਪਾਉਣਾ ਬਾਹਰ।
ਹਾਂ ਪਹਿਲੇ ਡਿਸਾਈਡ ਕਰੋ ਕੀ ਪਾਣਾ। ਬਸ ਇਹੀ ਰਹਿੰਦਾ ਕਈ ਵਾਰ ਅਗਰ ਨਾ ਹੋਣ, ਤੇ ਫੇਰ ਪਹਿਲੇ ਤੇ ਸ਼ੋਪਿੰਗ ਚੱਲਦੀ ਹੈ। ਕੋਈ ਸਵੀ ਘਰ ਵਿੱਚ ਕੁਛ ਆ ਜੇ ਤੇ। ਹਮ ਹਮ।
ਸ਼ੋਪਿੰਗ ਤੇ ਫਿਰ ਮਜ਼ਾ ਵੀ ਆਉਂਦਾ, ਸ਼ੋਪਿੰਗ ਕਰਦੇ ਹੋਏ ਤੇ।
ਹਮ ਸ਼ੋਪਿੰਗ ਕਰਦੇ ਹੋਏ ਮਜ਼ਾ ਵੀ ਬਹੁਤ ਆਉਂਦਾ ਪਰ
ਤਾਂ ਫਿਰ ਗਰਮੀ ਵੀ ਨਹੀਂ ਲੱਗਦੀ, ਤਾਂ ਗਰਮੀ ਵੀ ਨਹੀਂ ਲੱਗਦੀ।
ਉਹ ਤੇ ਹੈ ਫ਼ਿਰ। ਹਮ। ਸ਼ੋਪਿੰਗ ਕਰਦੇ ਕਿਹਨੂੰ ਗਰਮੀ ਲੱਗਦੀ ਹੈ?
ਹਾਂ।
ਹਮ ਹੋਰ, ਘਰ ਕਦੋਂ ਲਾਓਗੇ ਚੱਕਰ।
ਘਰ ਮੈਂ ਤਾਂ ਉੱਥੇ ਆਉਂਦਾ ਹੀ ਰਹਿੰਦਾ, ਕੰਮ ਕੁਮ ਬਸ।
ਹਾਂਜੀ।
ਆਉਂਦਾ ਰਹਿੰਦਾ ਕੰਮ ਕੁਮ ਹੁੰਦਾ ਕਦੀ ਕਦਾਈ।
ਕਿੱਥੇ ਆਉਂਦੇ ਰਹਿੰਦੇ ਹੋ ਇਕ ਦਿਨ ਵਾਸਤੇ। ਚਾਲਸ਼।
ਉਹ ਤੇ ਫੇਰ ਜਲਦੀ ਨਿਕਲ ਜਾਂਦੇ ਆ ਨਾ ਤੇ ਸਾਡੇ ਤੇ ਚੱਕਰ ਹੀ ਨਹੀਂ ਲੱਗਦਾ। ਸ਼ਾਇਦ ਅਗਲੀ ਵਾਰ ਆਏਗਾ ਲੱਗੇਗਾ ਚੱਕਰ। ਅਤੇ ਉੱਥੇ ਆਵਾਂਗੇ ਜਰੂਰ।
ਹਾਂ ਇਹ ਵੀ ਓਹੀ ਚੱਕਰ ਜਦੋਂ ਲੱਗਣਾ ਤਾਂ ਹੀ ਆਉਗੇ ਸਪੈਸ਼ਲ ਥੋੜ੍ਹੀ ਆਣਾ। ਹੈਲੋ ਹੋਰ ਸੁਣਾਓ?
ਹੋਰ ਤੁਸੀਂ ਦੱਸੋ ਸਾਡੇ ਘਰ ਸਭ ਠੀਕ?
ਹਾਂਜੀ ਹਾਂਜੀ ਘਰ ਸਭ ਠੀਕ ਬਸ ਸਾਡਾ ਨਾ ਉਪਰ ਘਰ ਬਣਦਾ ਪਿਆ।
ਅੱਛਾ।
ਉਹਦਾ ਹੀ ਖਲੇਰਾ ਪੈ ਜਾਂਦਾ ਰੋਜ਼ ਬਸ ਹੁਣ ਮਿਸਤਰੀ ਜਾਣਗੇ ਫਿਰ ਸਫਾਈਆਂ ਕਰਾਂਗੇ।
ਅੱਛਾ ਕੀ ਕਿੰਨੇ ਕਮਰੇ ਬਣਵਾ ਰਹੇ ਹੋ।
ਤੋਂ ਬਾਅਦ ਸਫ਼ਾਈ ਕਰਦੇ ਹਾਂ ਪੂਰਾ ਘਰ ਧੋਦੇ ਹਾਂ। ਹ।
ਅੱਛਾ। ਉਹ ਤੇ ਫਿਰ ਬੜਾ ਟਾਈਮ ਲੱਗ ਜਾਂਦਾ ਹੋਏਗਾ ਤੇ ਬੜਾ ਟਾਈਮ ਲੱਗ ਜਾਂਦਾ ਹੋਏਗਾ।
ਹਾਂਜੀ।
ਉਸਦੀ ਸਫ਼ਾਈ ਚ ਤਾਂ ਬੜਾ ਟਾਈਮ ਲੱਗ ਜਾਂਦਾ ਹੋਏਗਾ?
ਹਮ ਪੂਰਾ ਘਰ ਧੋਂਦੇ ਹਾਂ ਸੀ।
ਹਾਂ ਉਹੀ ਪੂਰਾ ਫਿਰ ਗੰਦੀ ਜੇ
ਹਾਂ ਬਹੁਤ ਗੰਦ ਪੈ ਜਾਂਦਾ ਹੈ। ਹਮ।
ਆਵਾਂਗੇ ਫਿਰ ਤੁਹਾਡਾ ਚੱਕਰ ਘਰ ਬਣ ਜਾਏਗਾ ਤੁਹਾਡਾ ਫਿਰ ਆਵਾਂਗੇ।
ਹਾਂ ਬਿਲਕੁਲ ਮ। ਕਰਾਂਗੇ ਆ ਨਾ ਜਲ
ਕਬ ਕੇ ਖਾਵਾਂਗੇ ਜਦੋਂ ਆਵਾਂਗੇ ਤਦ ਤੇ ਕੱਪ ਕੇ ਖਾਵਾਂਗੇ ਅਸੀਂ ਉੱਥੇ ਆ ਕੇ
ਬਿਲਕੁਲ ਬਿਲਕੁਲ। ਪਰ ਬਾਜ਼ਾਰੋਂ ਮੰਗਵਾਂਗੇ। ਘਰ ਨੀ ਬਣਾਉਣਾ।
ਵੀ ਘਰ ਦਾ ਹੀ ਖਾਣਾ
ਠੀਕ ਹੈ।
ਠੀਕ ਆ।
ਚਲੋ ਠੀਕ।
ਓਕੇ ਜੀ ਸਤਿ ਸ੍ਰੀ ਅਕਾਲ